ਕੀ ਹਾਲ ਚਾਲ ਹੈ।
ਬਸ ਵਧੀਆ ਤੁਸੀਂ ਸੁਣਾਓ?
ਬਸ ਵਧੀਆ ਕੱਟੀ ਜਾਂਣੇ ਆ ਬਸ।
ਹੂੰ ਕੀ ਕਰਦੇ ਪਏ?
ਹਾਂਜੀ ਕੁਛ ਨਹੀਂ ਫ੍ਰਰੀ। ਬਸ ਕੱਪੜੇ ਵਗੈਰਾ ਧੋਤੇ ਸੀ ਉਹ ਤੈਅ ਲਾਏ ਨੇ।
ਅੱਛਾ-ਅੱਛਾ।
ਹਾਂਜੀ ਬਸ ਹੁਣ ਪ੍ਰੈੱਸ ਪਰੂਸ ਕਰਾਂਗੇ ਕਰਨ ਵਾਲੇ ਸ਼ੈਲਟਾਂ ਵਗੈਰਾ ਕੰਮ ਕਰ ਤੇ ਜਾਣ ਵਾਲੀਆਂ।
ਅੱਛਾ-ਅੱਛਾ।
ਹਾਂਜੀ ਹੋਰ ਤੁਸੀਂ ਸੁਣਾਓ?
ਹੂੰ ਪ੍ਰੈਸ ਘਰ ਹੀ ਕਰਦੇ ਫੇਰ।
ਹਾਂਜੀ ਘਰ ਹੀ ਕਰਨੇ ਸਲਟਾ ਵਗੈਰਾ ਹੀ ਹੁੰਦੀਆਂ।
ਹੂੰ-ਹੂੰ।
ਅੱਜ-ਕੱਲ ਕਿਹੜਾ ਉਹ ਫੋਰਮਲ ਵਗੈਰਾ ਤਾਂ ਬਹੁਤ ਘੱਟ ਪਾਉਣ ਲੱਗ ਗਏ ਨੇ।
ਹੂੰ-ਹੂੰ।
ਫੋਰਮਲ ਵਗੈਰਾ ਹੀ ਹੁੰਦੇ ਬਹੁਤੇ ਬਾਹਰ ਅੰਦਰ ਪ੍ਰੈਸ ਕਰਵਾਉਣ ਵਾਲੇ।
ਅੱਛਾ-ਅੱਛਾ।
ਹਾਂਜੀ।
ਹੋਰ ਕੀ ਬਣਾ ਰਹੇ ਓ ਫੇਰ ਅੱਜ?
ਅੱਜ ਅਸੀ ਤੋਰੀਆਂ ਬਣਾ ਲਿੱਤੀਆਂ ਨੇ।
ਹਾਂਜੀ।
ਤੋਰੀਆਂ ਬਣਾ ਲਿੱਤੀਆਂ ਨੇ ਅੱਜ ਤੇ।
ਅੱਛਾ ਅੱਛਾ ਆ
ਖਾਧੀਆਂ ਪਰ ਕਿਸੇ ਨੇ ਨੀ ਬਣਾ ਲਿੱਤੀਆਂ ਸੀ
ਆਛਾ
ਹਾਂਜੀ
ਸਾਡੇ ਬਹੁਤ ਵਹਿਮ ਕਰਦੇ ਨੇ ਮੈ ਵੀ ਕੱਲ ਦੀਆਂ ਕੱਟ ਕੇ ਰੱਖਿਆ ਹੋਈ ਆ ਫਰਿੱਜ ਚ ਸਾਡੇ ਰਾਤ ਨੂੰ ਤੋਰੀਆਂ ਨਹੀ ਖਾਂਦੇ ਏ
ਅੱਛਾ ਜੀ ਸਾਡੇ ਵੈਸੇ ਵੀ ਤੋਰੀ ਈ ਖਾਂਦੇ ਨੀ ਬਾਕੀ ਇਹ ਵੀ ਸਬਜ਼ੀ ਕੋਈ ਲੱਭੀ ਨੀ ਤੇ ਮੈਂ ਕਿਹਾ ਚਲ ਅੱਜ ਤੋਰੀਆਂ ਬਣਾ ਲੈਂਣੇ ਆ
ਹੂ ਹੂੰ
ਤਾਂ ਬਣਾ ਲਿੱਤੀਆਂ ਨੇ
ਅਛਾ ਅੱਛਾ ਸਵਾਦ ਲੱਗਦੀ ਐ ਵੈਸੇ ਏ
ਸਵਾਦ ਲੱਗਦੇ ਐ ਮਤਲਬ ਇੱਕੋ ਟਾਈਮ ਖਾਈ ਜਾਏ ਨਾ ਤੇ ਸਵਾਦ ਲੱਗਦੀ ਐ ਜੇ ਕਾਉ ਬਾਈ ਤੁਸੀਂ ਇੱਕ ਟਾਈਮ ਹੋਰ ਖਾਣੀ ਐ ਦੁਪਹਿਰੇ ਵੀ ਰਾਤੀ ਵੀ ਫਿਰ ਨਹੀਂ ਸਵਾਦ ਲੱਗਦੇ ਏ ਜਾਂ ਫਿਰ ਜਦੋਂ ਬਾਸੀ ਹੋ ਜਾਂਦੀ ਐ ਤੇ ਸਵੇਰੇ ਪਰੌਂਠੇ ਨਾਲ ਸਵਾਦ ਲੱਗਦੀ ਐ
ਹਾਂਜੀ ਹਾਂਜੀ
ਉਦੇ ਵਰਗਾ ਫੇਰ ਸਵਾਦ ਨਹੀਂ ਹੁੰਦਾ ਕੋਈ
ਹੂੰ ਤੇ ਮੈਨੂੰ ਤਾ ਪਰੋਂਠੇ ਏ ਬਸ ਸਵਾਦ ਲੱਗਦੇ ਐ
ਹਾਂਜੀ ਜਾਂ ਫਿਰ ਕੋਈ ਨਾਲ ਹਾਂਜੀ ਆ
ਪਰੋਂਠ ਮੈ ਕਿਹਾ ਸਵੇਰੇ ਵੈਸੇ ਵੀ ਨਾਸ਼ਤੇ ਚ ਪਰੌਂਠੀਆਂ ਹੁੰਦੀਆਂ
ਹਾਂਜੀ ਜਾਂ ਫਿਰ ਨਾਲ ਕੋਈ ਅਚਾਰ ਵਗੈਰਾ ਜਾਂ ਫਿਰ ਪੁਦੀਨੇ ਦੀ ਚਟ ਨਹੀਂ ਉਹ ਨਾ ਇਹਦੇ ਨਾਲ ਫਿਰ ਹੋਰ ਸਵਾਦ ਥੋੜਾ ਬਣ ਜਾਂਦਾ ਐ
ਹਾਂਜੀ ਹਾਂਜੀ ਤੁਹੀ ਸਵਾਲ ਲਵਾ ਲਿਆ ਫਿਰ ਤੁਹਾਡੇ ਮੂੰਹ ਚ ਪਾਣੀ ਲਿਆ ਰਿਹਾ ਆ
ਅੱਛਾ ਏਦਰੋ ਬਣਾ ਲਓ ਫਿਰ ਚਟਨੀ ਵਗੈਰਾ ਤੁਸੀਂ
ਚਟਨੀ ਅਜੇ ਕੱਲ ਹੀ ਖ਼ਤਮ ਹੋਈਗੀ ਹੈ ਨਾ ਅੱਸੀਂ ਦੇਖਿਆ ਨੀ ਕਾਹਦੀ ਬਣਾਦੇ ਓ ਤੁਸੀ
ਪੁਦੀਨੇ ਦੀ ਈ
ਅੱਛਾ ਤਾਨੂੰ ਪਤਾ ਨੀ ਪਦੀਨਾ ਕਿ
ਅੱਛਾ ਜੀ ਤਾਨੂੰ ਨੀ ਪਤਾ ਅਸੀਂ ਉਹਦੇ ਉੱਪਰ ਬੜਾ ਆਪਣਾ ਲਾਇਆ ਹੋਇਆ ਪੁਦੀਨਾ
ਅੱਛਾ ਨਹੀਂ ਨਹੀਂ ਬਣਾਈ ਦੇ ਐ ਬਣਾਈ ਦੇ ਐ
ਵਾਸਤੇ ਨੀ ਆਪਣਾ ਪੁਦੀਨੇ ਦੀ ਈ ਪੁਦੀਨਾ ਤੇ ਪਿਆਜ਼ ਲਸਣ ਵਗੈਰਾ ਮਿਰਚਾਂ ਵਗੈਰਾ ਗ੍ਰੈਂਡ ਕਰਨੀਆਂ ਨੇ
ਉਨਾ ਆ
ਤੇ ਫਿਰ ਉਹਦੇ ਵਿੱਚ ਇਮਲੀ ਪਾ ਲਓ ਜਾਂ ਅਨਾਰ ਦਾਣਾ ਪਾ ਲਓ
ਹਾਂ ਆ
ਬਸ ਉਹਦੇ ਨਾਲ ਤੇ ਬਹੁਤ ਸਵਾਦ ਬਣ ਜਾਂਦੀ ਨਮਕ ਪਾ ਲਓ ਹਲਕਾ ਜਿਹਾ ਤੇ ਮਤਲਬ ਅੱਛੀ ਲੱਗਦੀ ਨਾ ਵੀ ਸਬਜ਼ੀ ਹੋਇ ਪਰੌਂਠੀ ਨਾ ਖਾਧੀ ਜਾਂਦੀ ਐ ਸਬਜ਼ੀ ਸਾਡੀ ਫੇਵਰੇਟ ਪਤਾ ਨੀ
ਹਾਂ ਬਹੁਤ ਟੇਸਟੀ ਬਣ ਦਾ ਆ
ਬਸ ਜੇਰ ਕਟਲ ਜਿਹੜਾ ਦਹੀਂ ਵਾਲਾ ਬਣਦਾ ਨਾ ਉਹ ਦਿਲ ਕਰਦਾ ਵਾਰ ਵਾਰ ਖਾਈ ਜਾਓ
ਹੂ ਹੂੰ
ਸਾਡੇ ਇੱਧਰ ਪੰਜਾਬ ਵਾਲੀ ਸਾਈਡ ਦੇ ਨਾ ਕਟੀ ਈ ਕੱਟ ਕੇ ਨਹੀਂ ਦਿੰਦੇ ਏ ਮਤਲਬ ਅਗਰ ਅਸੀਂ ਬਜ਼ਾਰ ਲੈਣ ਜਾਂਣੇ ਆ ਨਾ ਉਹਨਾਂ ਨੇ ਪ੍ਰੋਪਰ ਵੱਡੇ ਵੱਡੇ ਰੱਖੇ ਹੁੰਦੇ ਨੇ ਵੀ ਤੁਸੀਂ ਅਗਰ ਲੈਣਾ ਫਿਰ ਉਸੇ ਵੇਲੇ ਕੱਢ ਕੇ ਦਿੰਦੇ ਨੇ ਅਸੀਂ ਅਗਰ ਆਪਣੇ ਏ
ਝਟ ਬਨਾ ਕੇ ਰੱਖੇ ਨ
ਹਾਂਜੀ ਸਾਡੀ ਏਧਰ ਲੀ ਸਾਈਡ ਤੇ ਨਾ ਹਰਿਆਨਵੇ ਸਾਇਡ ਤੇ ਉਹਨਾਂ ਨੇ ਰੇਹੜੀ ਦੇ ਉੱਤੇ ਹੀ ਪੰਜਾਹ ਪੰਜਾਹ ਰੁਪਏ ਦੇ ਪੈਕਟ ਰੱਖੇ ਹੁੰਦੇ ਨੇ ਚਾਲੀ ਪੰਜਾਹ ਰੁਪਏ ਦੇ ਤੇ ਉਹ ਹਾਂ ਉਹ ਏਦਾਂ ਹੀ ਪੈਕੇਟ ਦੇ ਜਾਂਦੇ ਨੇ
ਹਾਂ ਸਾਡੇ ਵੀ ਇਥੇ ਕੱਟ ਕੱਟ ਕੇ ਪੈਕੇਟ ਬਨਾ ਕੇ ਰੱਖੇ ਦੇ ਨੇ ਉਹਨਾਂ ਨੇ ਪੈਕੇਟ ਤੇ ਈ ਚੱਲਦੇ ਨੇ
ਪਰ ਸਾਡੇ ਉੱਧਰ ਨਹੀਂ ਹੈ, ਸਾਡੇ ਉੱਧਰ ਜੇਗਰ ਤੁਸੀਂ ਲੈਣਾ ਏ ਨਾ ਉਸੇ ਵੇਲੇ ਕੱਟ ਕੇ ਦੇਨਗੇ ਉਹ
ਅੱਛਾ
ਹਾਂਜੀ, ਉੱਧਰ ਲੋਕ ਖਾਂਦੇ ਵੀ ਘੱਟ ਨੇ
ਹੰ ਉੱਧਰ ਪਤਾ ਈ ਨੀ ਐ ਕਿਸੇ ਨੂੰ ਜਿਮੀ ਕੰਦ ਵਗੈਰਾ ਹਾਂ ਜਿਮੀ ਕੰਦ ਕਠਹਲ ਦਾ ਕਿਸੇ ਨੂੰ ਨੀ ਪਤਾ
ਹਾਂ ਅਸੀਂ ਅਪਨੇ ਨਾਨੀ ਘਰ ਆਏ ਸੀ, ਛੋਟੇ ਛੋਟੇ ਹੁੰਦੇ ਆ ਨਾ ਤੇ ਉਹਨਾਂ ਨੇ ਆਪਨੇ ਘਰ ਨਾ ਏਦਾ ਈ ਮਸਾਲੇ ਵਾਲਾ ਜਿਵੇਂ ਬਨਾਆ ਦਾ ਸੀ ਕਟਹਲ ਤੇ ਖਾ ਤੇ ਲਿੱਤਾ ਫਿਰ ਬਾਅਦ ਵਿੱਚ ਮੈਂ ਕਿਹਾ ਮੰਮੀ ਇਹ ਚਿਕਨ ਦੇ ਵਿੱਚੋਂ ਤੇ ਹੱਡੀ ਐਨੀ ਨਿਕਲੀ ਏਸ ਵਾਰ ਤੇ ਮੰਮੀ ਕਹਿੰਦੇ ਨਾਨੀ ਕਹਿੰਦੇ ਏ ਚਿਕਨ ਨਹੀਂ ਹੈਗਾ ਸੀ ਇਹ ਅਸੀਂ ਕਟਹਲ ਬਨਾਆ ਦਾ ਸੀ ਫਿਰ ਵੀ ਅ ਫਿਰ ਵੀ ਆਪਾਂ ਜਾਂਦੀ ਵਾਰੀ ਮੈਂ ਕਿਹਾ ਬਈ ਨਾਨੀ ਨੂੰ ਮੈਨੂੰ ਇੱਕ ਵਾਰ ਫੇਰ ਬਨਾ ਕੇ ਦੇਓ ਮੈਂ ਰਸਤੇ ਚ ਲੈ ਕੇ ਜਾਨਾ ਫੇਰ ਮੈਂ ਰਸਤੇ ਵਿੱਚ ਵੀ ਲੈ ਕੇ
ਅੱਛਾ ਅੱਛਾ
ਫਿਰ ਆਪਨੇ ਘਰ ਆ ਕੇ ਫਿਰ ਮੰਮੀ ਨੂੰ ਕਿਹਾ ਮੰਮੀ ਜਿਹੜਾ ਨਾਨੀ ਨੇ ਬਨਾਇਆ ਸੀ ਨਾ ਉਹ ਬਨਾ ਕੇ ਦੇਓ ਪਰ ਓ ਮੰਮੀ ਕਹਿੰਦੇ ਹਾਂ ਪ੍ਰੋਪਰ ਚਿਕਨ ਵਾਕਨ ਜਿਵੇਂ ਮਸਾਲਾ ਬਨਾ ਲੋ ਨਾ ਉਹਦਾ ਥੋੜ੍ਹਾ ਥਿੱਕਥਿੱਕ ਤੇ ਉਹ ਏਦਾਂ ਈ ਬਨ ਜਾਂਦਾ ਐ
ਤੁਹਾਡੇ ਖਾ ਲੈਂਦੇ ਨੇ ਓਦਰ ਚਿਕਨ
ਚਿਕਨ ਵਗੈਰਾ ਅਸੀਂ ਵੈਸੇ ਖਾ ਲੈਂਨੇ ਆਂ ਪਰ ਸਾਡੇ ਘਰ ਬਨਦਾ ਨੀ
ਅੱਛਾ
ਸਾਡੇ ਘਰ ਮੇਰੀ ਓ ਕੱਠੀ ਫੈਮਿਲੀ ਜਠਾਣੀ ਬਾਬਾ ਦੀਪ ਸਿੰਘ ਜੀ ਦੀ ਜੋੋਤ ਜਗਾੰਦੇ ਨੇ
ਤੇ ਉਹ ਕਹਿੰਦੇ ਨੇ ਜੀ ਚਿਕਨ ਨੀ ਬਨਾਨਾ ਜੀ ਘਰ ਅਸੀ ਕਿਹਾ ਨਹੀਂ ਬਨਾਨਾ ਤੇ ਫਿਰ ਨਹੀਂ ਬਨਾੰਦੇ
ਜਿੱਦਾ ਕਿਸੇ ਨੂੰ ਠੀਕ ਲੱਗਦਾ ਐ
ਚਲੋ ਤੁਸੀਂ ਨਾ ਖਾਓ ਨਾ ਚਲੋ ਜਿੰਦਾ ਇੱਛਾ ਉਹਨੂੰ ਖਾਨਦੋ ਤੁਸੀਂ ਜਿਹੜਾ ਨਹੀਂ ਖਾਂਦਾ ਹੈਨਾ ਉਹਨਾਂ ਹੁਨ ਮੇਰੇ ਹਸਬੈਂਡ ਖਾਂਦੇ ਆ ਤੇ ਮੈਂ ਨਹੀਂ ਖਾਂਦੀ
ਹਾਂ
ਮੈਂ ਪਹਿਲੇ ਮੈਂ ਵੀ ਖਾਂਦੀ ਸੀ ਤੇ ਫੇਰ ਮੈਂ ਵੀ ਦੋ ਕੁ ਢਾਈ ਸਾਲ ਤੋਂ ਬੰਦ ਕਰ ਦਿੱਤਾ ਤੇ ਮੇਰੇ ਪਿੱਛੇ ਪਿੱਛੇ ਹਸਬੈੰਡ ਵੀ ਕਰ ਦਿਤ ਤੇ ਹੁਣ ਬੇਟਾ ਈ ਖਾਂਦਾ ਬਸ ਕੱਲਾ ਤੇ ਆਪਾਂ ਆ ਥੋੜੀ ਕਰੀ ਦਾ ਕੀ
ਕੱਲੇ ਖਾਨ ਦਾ ਬੰਦੇ ਨੂੰ ਆਰ ਨੀਂ ਰਹੰਦਾਂ
ਹਾਂ।
ਹੁਣ ਅਸੀਂ ਜਿਵੇਂ ਦੋਨੋਂ ਖਾ ਲੈਂਨੇ ਆ, ਪਰ ਸਾਡੇ ਘਰ ਬਣਦਾ ਨੀਂ ਫੇਰ ਅਗਰ ਬਜ਼ਾਰ ਵੀ ਖਾਂਣ ਜਾਈਏ ਤੇ, ਬੰਦਾ ਕਹਿੰਦਾ ਹ ਕੱਲੇ ਬਾਜ਼ਾਰ ਚ ਹੱਡੀਆਂ ਖਾਂਦੇ ਏਦਾਂ ਚੰਗੇ ਲੱਗਦੇ ਆਂ।
ਹਾਂ।
ਫੀਸ ਹੁੰਦੀ ਏ। ਫਿਰ ਇਸ ਕਰਕੇ ਆਪਾਂ ਥੋੜ੍ਹਾ ਅਵੋਇਡੀ ਕਰ ਦਈ ਦਾ, ਬੜਾ ਟਾਈਮ ਹੋ ਜਾਂਦਾ ਆਪਣੇ ਜਾਵਾਂ ਆਪਣੇ ਮਾਇਕੇ ਵਗੈਰਾ ਜਾਵਾਂ ਤੇ ਫੇਰ ਉੱਧਰ ਰੱਜ ਕਿ ਖਾਂਦੇ ਨੇ ਐ
ਅੱਛਾ, ਅੱਛਾ। ਅੱਛਾ ਔਧਰ ਦਾ ਬੰਦਾ ਆਣਾ ਨਾ ਤੁਹਾਡੇ
ਹਾਂਜੀ ਉੱਧਰ ਉਹਨਾਂ ਨੇ ਹੁਣ ਵੀ ਗਏ ਸੀ, ਪਿੱਛੇ ਜੀ ਇਦਾ ਮਟਨ ਵਗੈਰਾ ਬਣਾਇਆ ਸੀ। ਖੁਸ਼ ਹੋ ਕੇ ਖਾਧਾ ਇਹਨਾਂ ਨੇ।
ਅੱਛਾ, ਅੱਛਾ ਹੂੰ। ਚਲੋ ਵਧੀਆ ਐ।
ਹੋਰ ਸੁਣਾਓ?
ਮੌਸਮ ਦੱਸਣਾ ਔਹ ਕਿਵੇਂ ਹੈ ਤੁਹਾਡੇ ਉੱਥੇ।
ਮੌਸਮ ਕਦੀ ਬੱਦਲ ਹੈ, ਤੇ ਕਦੀ ਧੂੱਪ ਹੈ।
ਆਪਣੇ ਵੀ ਇੱਥੇ ਅੱਜ ਥੋੜ੍ਹਾ ਮੌਸਮ ਚੇਂਜ ਹੋਇਆ ਸੀ, ਤੇ ਅਪਣਾ ਦੋ ਚਾਰ ਕਣੀਆਂ ਆਈਆਂ ਨੇ, ਤੇ ਉਹਨੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਪੜਾਸ ਕਰ ਦਿੱਤੀ।
ਹਾਂ।
ਔਦਰ, ਬਸ ਹੁਣ ਅੱਗੋਂ ਦਾ ਵੈਦਰ ਵਿਖਾ ਰਹੇ ਨੇ ਥੋੜੇ ਦਿਨ ਤੋਂ ਬਰਸਾਤ ਬਰਸਾਤਾਂ ਲੱਗ ਜਾਣ ਗਿਆਂ।
ਸਤਾਈ ਤੋਂ ਕਹਿ ਰਹੇ ਨੇ ਕੱਲ ਤੋਂ
ਚਲੋ ਲੱਗ ਜਾਣ ਤੇ ਵਧੀਆ ਗੱਲ ਹੈ ਸਗੋਂ।
ਹਮ।
ਥੋੜ੍ਹਾ ਜਿਹਾ ਮੌਸਮ ਨੂੰ ਫ਼ਰਕ ਪੈ ਜਾਗਾ, ਹੋਰ ਤਾਂ ਕੁਛ ਨਹੀਂ।
ਹੋਰ ਸੁਣਾਓ ਤੁਸੀਂ?
ਬਸ ਕੁਛ ਨਹੀਂ ਬੈਠਾ
ਹੋ ਰਾਤੀ ਤੋਰੀਏ ਚਲਾਓਗੇ, ਜਾ ਕੁਛ ਹੋਰ ਬਣਾਓਗੇ।
ਤੇ ਹੁਣ ਇਹਨਾਂ ਨੇ ਖਾਣੀਆਂ ਨਹੀਂ ਜੀ, ਰਾਤੀ ਵੇਖਾਂਗੇ ਆੱਜ ਦਾਲ ਦੁਲ ਬਣਾ ਲਾਂਗੇ ਮਾਂ ਛੋਲਿਆਂ ਦੀ। ਤੇ ਮਾਂਹ ਛੋਲੇ ਦਾਲ ਖੁਸ਼ ਹੋ ਕੇ ਖਾ ਲੈਣੀ ਇਹਨਾਂ ਨੇ।
ਬਸ ਹੁਣ ਬਾਰ- ਬਾਰ ਵੀ ਕੀ ਸਬਜ਼ੀਆਂ ਬਣਾਈ ਜਾਾਹੀਏ।
ਹਮ, ਹਮ। ਬਣਾ ਲੈਣੀ ਆ, ਹਮ। ਸਬਜ਼ੀਆਂ ਦੀ ਸਮਜ ਹੀ ਨਹੀਂ ਆਉਂਦੀ।
ਹਾਂਜੀ।
ਹੋਰ ਸੁਣਾਓ? ਅੱਛਾ, ਜਠਾਨੀ ਦਾ ਕੋਈ ਬੱਚੇ ਹੈਗੇ ਨੇ।
ਹਾਂਜੀ ਦੋ ਬੱਚੇ ਨੇ ਦੋ ਮੁੰਡੇ ਨੇ।
ਅੱਛਾ ਮੁੰਡੇ ਨੇ ਦੋਨੋ ਅੱਛਾ, ਅੱਛਾ। ਹਮ ਅੱਛਾ।
ਬੱਸ ਉਹ ਵੀ ਅਫਲਾ ਤੂਨ ਨੇ ਜੀ ਬੜੇ।
ਵੱਡੇ ਹੋਣੇ, ਕਿ ਛੋਟੇ ਏ?
ਹਾਂਜੀ, ਇੱਕ ਤਿੰਨ ਸਾਲ ਦਾ, ਇੱਕ ਅੱਠ ਸਾਲ ਦਾ।
ਅੱਛਾ- ਅੱਛਾ।
ਤਿੰਨ ਸਾਲ ਦਾ ਓ ਤੇ, ਮੇਰਾ ਵਸਾਹ ਹੀ ਨਹੀਂ ਖਾਂਦਾ। ਉਹਨੇ ਰੋਟੀ ਵੀ ਖਾਣੀ ਏ ਓਨੇ ਮੇਰੇ ਕਮਰੇ 'ਚ ਖਾਣੀ ਐ, ਜੇ ਦਰਵਾਜ਼ਾ ਬੰਦ ਏ ਨਾ ਉਹਨੇ ਦਰਵਾਜ਼ਾ ਤੋੜ ਦੇਣਾ ਪਰ ਰੋਟੀ ਉਹਨੇ ਮੇਰੇ ਨਾ ਹੀ ਖਾਣੀ ਏ।
ਅੱਛਾ!
ਤਿੰਨੋ ਟਾਈਮ।
ਠੀਕ ਐ, ਅੱਛਾ ਸਗੋਂ, ਅੱਛਾ।
ਚਾਚੀ ਮੈਂ, ਉੱਚੀ ਮੈਂ, ਚਾਚੀ ਮੈਂ ਜੀ ਵੀ ਮੈਂ ਤੁਹਾਡੇ ਨਾ ਰੋਟੀ ਖਾਣੀ ਏ।
ਅੱਛਾ!
ਅੱਜ ਵੀ ਬਸ ਆਪਣੀਆਂ ਮਸ਼ਕਰੀਆਂ 'ਚ, ਆਪਣੀਆਂ ਮਸ਼ਕਰੀਆਂ 'ਚ ਲੱਗੇ ਰਹਿੰਦੇ ਨੇ। ਅ ਸਕੂਲ ਦੇ ਬੈ ਬੈਗ ਨਵੇਂ ਲਿੱਤੇ ਸੀ ਤੇ ਪੁਰਾਣੇ ਬੈਗ ਪਏ ਦੇ ਸੀ ਉੱਪਰ। ਤੇ ਉਪਰੋਂ ਬੈਗ ਪਾ ਕੇ ਆਇਆ ਤੇ ਆਪਣੀ, ਓ ਡੋਰੀਮੋਨ ਤੇ ਬਹਿ ਗਿਆ। ਓ ਜਿਹੜੀ ਛੋਟੀਆਂ ਬੱਚਿਆਂ ਦੀਆਂ ਗੱਡੀਆਂ ਹੁੰਦੀਆਂ ਨੇ, ਕਹਿੰਦਾ ਮੈਂ, ਚੱਲਿਆ ਹੇਮਕੁੰਟ ਸਾਹਿਬ।
ਅੱਛਾ!
ਮੈਂ ਕਿਹਾ ਜੀ ਤੁਸੀਂ ਬੜੀ ਦੂਰ ਚੱਲੇ ਓ ਸਾਈਕਲ ਤੇ ਈ, ਮੈਂ ਹ ਸਾਹਿਬ ਚੱਲਿਆ, ਥੋੜ੍ਹੀ ਦੇਰ ਬਾਅਦ ਮੋੜ ਕੱਟ ਕੇ ਆ ਗਿਆ ਤੇ ਕਹਿੰਦਾ ਚਾਚੀ ਪਚਾਦ। ਵੀ ਪ੍ਰਸ਼ਾਦ ਲੈਲੋ ਮੈਂ ਹੇਮਕੂਟ ਸਾਹਿਬ ਤੋਂ ਲਿਆਇਆ ਵਾਂ, ਹਾਂਜੀ। ਮੈਂ ਕੇ ਭਾਜੀ ਤਾਡਾ ਤੇ ਹੇਮਕੁੰਟ ਸਾਹਿਬ ਬੜੀ ਕੋਲ ਹੈ ਤੇ ਹਾਨੂੰ ਤੇ ਸੋਚਣ ਵਿੱਚ ਹੀ ਹੋ ਜਾਂਦਾ ਬੀ ਏਨੀ ਦੂਰ ਹੇਮਕੁੰਟ ਸਾਹਿਬ ਜਾਵਾਂਗੇ ਕਿਵੇਂ?
ਓ ਹੀ ਨਾ, ਬੱਚਿਆਂ ਦੀਆਂ ਗੱਲਾਂ ਨੇ।
ਬਸ ਜੀ ਉਹ ਦੋ ਗੇੜੇ ਲਾ ਕੇ ਕਹਿੰਦਾ ਮੈਂ ਇੱਕ ਕਹਿੰਦਾ ਮੈਂ ਹੇਮਕੁਟ ਸਾਹਿਬ ਹੋਇਆ, ਦੂਜਾ ਕਹਿੰਦਾ ਮੈਂ ਨੈਨਾ ਦੇਵੀ ਹੋ ਕੇ ਆਇਆ। ਹਾਂਜੀ, ਦੋਨੋ ਕੱਠੇ ਹੀ ਗਏ ਸੀ ਤੇ ਕੱਠੇ ਹੀ ਆ ਗਏ ਨੇ।
ਅੱਛਾ, ਅੱਛਾ। ਹੂ, ਹੂ
ਦਿਲ ਲਾਣ ਵਾਸਤੇ ਐ ਤੇ ਗੱਲਾਂ ਨੇ ਬੱਚਿਆਂ ਦੀਆਂ।
ਉਹੀ ਨਾ, ਬੱਚੇ
ਆਏ, ਵਾਹਿਗੁਰੂ ਜੀ।
ਸਭ ਨੂੰ ਦੇ ਪਰਮਾਤਮਾ।
ਹਾਂਜੀ!
ਮੈਂ ਕਿਆ ਸਭ ਨੂੰ ਦੇ ਪਰਮਾਤਮਾ।
ਹਾਂਜੀ, ਜ਼ਰੂਰ ਜੀ ਸਭ ਨੂੰ ਦੇ, ਕੋਈ ਨਾ ਖਾਲੀ ਬਏ ਬੱਚਿਆਂ ਤੋਂ ਤਾਂ।
ਓਹੀ ਨਾ। ਹੂ, ਹੁਣ ਕੀ ਕਰ ਰਹੇ ਨੇ?
ਚਲੋ ਠੀਕ ਏ ਦੀ ਮੈਨੂੰ ਨਾ ਕੋਲ ਆ ਰਹੀ ਹੈ ਵਿੱਚ ਕਿਸੇ ਦੀ, ਓਕੇ ਜੀ ਸ਼ਸ ਸ਼੍ਰੀ ਅਕਾਲ ਜੀ।
ਹਾਂ।